ਹੈਲੋ।
ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ। ਹੋਰ ਕਿਵੇਂ ਓ?
ਵਧੀਆ ਜੀ ਵਧੀਆ। ਤੁਸੀ ਸੁਣਾਓ?
ਬਸ ਵਧੀਆ ਜੀ। ਹੋਰ ਕੀ ਕਰਦੇ ਸੀਗੇ?
ਬਸ ਜੀ ਬਸ ਕੁਛ ਨੀ। ਵੇਲੇ ਬੈ ਠੈ ਸੀ ਗਰਮੀ ਹੋ ਰੀ ਏ, ਏਨੀ ਜਾਦਾ।
ਜੀ ਹਾਂਜੀ। ਬਿਲਕੁਲ ਗਰਮੀ ਦਾ ਦੇਖੋ, ਇਹ ਮੰਥ ਤਾਂ ਦੇਖੋ ਪੂਰੀ ਗਰਮੀ ਪੈਣੀ ਆ ਹਨਾਂ। ਚਲੋ ਮਤਲਬ ਦੇਖੋ ਗਰਮੀ ਚ ਗਰਮੀ ਚ ਦੇਖੋ ਬੰਦਾ ਕਿਤੇ ਆਣ-ਜਾਣ ਜੋਗਾ ਵੀ ਨ੍ਹੀਂ ਹੈਗਾ ਸਰਦੀਆਂ ਚ ਦੇਖੋ ਮੌਜਾਂ ਹੁੰਦੀਆਂ ਨੇ।
ਰਹਿਣ ਦੋ ਤੁਸੀਂ, ਜਦੋਂ ਸਰਦੀ ਆਂਦੀ ਐ ਤੇ ਅਸੀਂ ਕਹਿਨੇ ਸਾਡੇ ਕੋਲ ਸਰਦੀ ਚ ਨ੍ਹੀਂ ਆਇਆ ਜਾਂਦਾ। ਠੀਕ ਏ, ਇਨਸਾਨ ਕਿਧਰੇ ਵੀ ਖੁਸ਼ ਨ੍ਈ ਰਹਿ ਸਕਦਾ ਗਰਮੀ ਹੋ ਗਈ ਅਸੀਂ ਤਾਂ ਵੀ ਕਹਿਣਾ ਐ ਬਾਬਾ ਜੀ ਤੁਸੀਂ ਤੇ ਇੰਨੀ ਗਰਮੀ ਕਰਤੀ, ਸਰਦੀ ਹੋ ਗਈ ਅਸੀ ਤਾਂ ਕਹਿਣਾ ਐ।
ਹਾਂਜ, ਨਈਂ ਇਹ ਤਾਂ ਗੱਲ ਸਹੀ ਐ ਦੇਖੋ ਆਪਾਂ ਨੂੰ ਸੰਤੁਸ਼ਟੀ ਕੀਤੀ ਕਿਤੇ ਨ੍ਹੀਂ ਮਿਲਦੀ ਹੈਗੀ ਪਰ ਫਿਰ ਵੀ ਦੇਖੁ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਹਨਾਂ ਵੀ ਜੇ ਆਪਾਂ ਦੇਖੀ ਵੀ ਗਰਮੀ ਚ ਹੁਣ ਦੇਖੋ ਗਰਮੀ ਦੇ ਵਿੱਚ ਆਪ ਆਪਾਂ ਜੇ ਖਾਣ-ਪੀਣ ਵਾਲੇ ਸਮਾਨ ਦੀ ਹੀ ਗੱਲ ਕਰ ਲਈਏ ਸਰਦੀਆਂ ਦੇ ਵਿੱਚ ਦੇਖੋ ਆਪਾਂ ਆਪਾਂ ਜਿਵੇਂ ਮਰਜ਼ੀ ਸਮਾਨ ਨੂੰ ਹਨਾ ਫਰਿੱਜ ਦੇ ਵਿੱਚ ਖਾਣ-ਪੀਣ ਵਾਲੇ ਨੂੰ ਰੱਖ
ਬਾਹਰ ਵੀ ਪਿਆ ਰੇ ਕੋਈ ਖ਼ਰਾਬ ਨੀ ਹੁੰਦਾ, ਗਰਮੀ ਚ ਖ਼ਰਾਬ ਬਹੁਤ ਜਲਦੀ ਹੋ ਜਾਂਦਾ।
ਬਿਲਕੁਲ ਬਿਲਕੁਲ, ਗਰਮੀ ਚ ਦੇਖ ਆਪਾਂ ਇੱਕ ਦਿਨ ਵੀ ਹਨਾ ਕੋਈ ਦੁੱਧ ਹੋ ਗਿਆ, ਦਹੀਂ ਹੋ ਗੇ ਜਾਂ ਕੋਈ ਸਬਜ਼ੀ ਵਗੈਰਾ ਹਨਾ ਕੁਛ ਵੀ ਨੀ ਬਾਹਰ ਰੱਖ ਸਕਦੀ ਹੈਗੇ।
ਹਂ ਆ ਤੇ ਹੈ ਈ ਐ ਨਾ ਖ਼ਰਾਬ ਹੋ ਜਾਂਦਾ ਨਾ ਮੋਇਸ਼ਰ ਬਣ ਜਾਂਦਾ ਚੀਜ਼ ਇਚ
ਹਾਂਜ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ। ਹੁਣ ਦੇਖੋ ਜੇ ਮਤਲਬ ਹਾਂਜੀ ਆਪਾਂ ਦੇਖੋ ਬਾਹਰ ਨਿਕਲਦੇ ਹਾਂ ਨਾ ਬਾਹਰ ਨਿਕਲਦੇ ਸਾਰਾ ਆਪਾਂ ਕੋਈ ਕੰਮ ਨੀ ਕਰ ਸਕਦੇ।
ਦੇਖੋ ਹੁਣ ਜਿਹੜਾ ਕੰਮ ਅਸੀਂ ਜ਼ਰੂਰੀ ਕਰਨਾ ਹੁੰਦਾ ਨਾ ਦੇਖੋ ਕੋਈ ਹੋਸਪਿਟਲ ਦਾ ਹੋ ਗਿਆ, ਕੋਈ ਗਵਰਮੈਂਟ ਕੰਮ ਹੋ ਗਿਆ। ਹੈਨਾਂ ਉਹ ਸਾਰੇ ਦੋ ਵਜੇ ਤੋਂ ਪਹਿਲਾਂ ਬੱਚੇ ਦੇ ਸਕੂਲ ਜਾਣੇ ਸਾਰੇ ਦੋ ਵਜੇ ਤੋਂ ਪਹਿਲਾਂ ਹੁੰਦੇ ਨੇ ਠੀਕ ਏ, ਫੇਰ ਗਰਮੀਆਂ ਚ ਬੰਦਾ ਬਚ ਜਾਂਦਾ ਏ। ਸਰਦੀਆਂ ਚ ਇਹ ਕਿ ਚਲੋ ਇੱਕ ਦੀ ਜਗ੍ਹਾ ਦੋ ਜੈਕਟ ਪਾਈ ਤੇ ਚਲੋ ਨਿਕਲ ਗਏ, ਗਰਮੀਆਂ ਚ ਬਹੁਤ ਮੁਸ਼ਕਿਲ ਮੁਸ਼ਕਿਲ ਹੁੰਦਾ, ਕਿਧਰੇ ਟਰੈਵਲ ਕਰਨਾ ਹੋਏ ਹਨਾਂ ਬਹੁਤ ਮੁਸ਼ਕਿਲ ਐ।
ਹਾਂਜੀ ਸਰਦੀਆਂ ਦੇ ਵਿੱਚ ਦੇਖੋ ਆਪਾਂ ਮੋਟੇ ਕੱਪੜੇ ਪਾ ਲੈਣੇ ਆਂ ਹਨਾਂ ਜੇ ਜਿਵੇਂ ਘਰ ਦੇ ਵਿੱਚ ਵੀ ਬਹਿਣਾ ਅਪਾਂ ਰਜਾਇਆਂ ਵਗੈਰਾ ਲੈ ਕੇ ਪੈ ਜਾਂਣੇ ਆ, ਪਰ ਹੁਣ ਗਰਮੀਆਂ ਦੇ ਵਿੱਚ ਦੇਖੋ ਜਿਹਨਾਂ ਨੂੰ ਏ ਸੀ ਵਗੈਰਾ ਦੀ ਆਦਤ ਆ, ਕੂਲਰਾਂ ਦੀ ਆਦਤ ਆ ਹਨਾਂ ਮਤਲਬ ਜਾਂ ਲਾਈਟ
ਨਾਲ ਬੋਤ ਮੁਸ਼ਕਿਲ ਐ ਪਤਾ ਕੀ ਬੰਦਾ ਆਪਣਾ ਤੇ ਸਾਰ ਲੈਂਦਾ ਏ ਲੇਕਿਨ ਜਦੋਂ ਬਚ ਬੱਚੇ ਨਾਲ ਜਾਣ ਹੋਏ ਨਾ ਕਿਧਰੇ ਫੇਰ ਬਹੁਤ ਔਖਾ ਹੋਣਾ ਪੈਂਦਾ ਏ। ਹਨਾਂ ਹੁਣ ਛੋਟੀ ਬੱਚੇ ਨੇ ਹੁਣ ਦੇਖੋ ਮੇਰੀ ਕੁੜੀ ਐ ਉਹ ਤੇ ਗਰਮੀ ਚ ਬਹਿ ਈ ਨ੍ਹੀਂ ਸਕਦੀ। ਉਹ ਤੇ ਆਂਦੇ ਨਾਲ ਪਹਿਲੇ ਕੇ ਗੀ ਜਿੰਨਾਂ ਦੇ ਪੋਰਸ਼ਨ ਉੱਪਰ ਨੇ ਨਾ ਉਹ ਜ਼ਿਆਦਾ ਓ ਔਖੇ ਨੇ ਥੱਲੇ ਤਾਂ ਫਿਰ ਵੀ ਕੂਲਿੰਗ ਲੱਗਦੀ ਰਹਿੰਦੀ ਐ।
ਉਹੀ ਆਦਤ ਪੈ ਜਾਂਦੀ ਐ ਨਾ ਫਿਰ ਓਹੀ ਆਦਤ ਪੈ ਜਾਂਦੀ ਐ। ਬਿਲਕੁਲ ਬਿਲਕੁਲ।
ਹੁਣੇ ਹੁਣ ਕਿਧਰੇ ਅਸੀਂ ਬੱਚਾ ਬਾਹਰ ਲੈ ਕੇ ਜਾਈਏ ਹੁਣ ਕਿਧਰੇ ਡੋਕ ਟਰ ਕੋਲ ਜਾਣਾ ਅਪੋਇੰਟਮੈਂਟ ਲਿਤੀ ਐ ਹਨਾਂ, ਹੁਣ ਉਹ ਟਾਈਮ ਸਵੇਰ ਦਾ ਏ ਤੁਸੀਂ ਸੋ ਚੋ ਬੰਦਾ ਦੂਰ ਕਿਸ ਤਰ੍ਹਾਂ ਜਾਏ ਇੰਨੀ ਗਰਮੀ ਇਚ ਹਰ ਵੇਲੇ ਤੁਸੀਂ ਕਾਰ ਵੀ ਨੀ ਕਾਲ ਸਕਦੇ।
ਹਾਂਜੀ ਹਾਂਜੀ, ਨਾਲੇ ਜਦੋਂ ਆਪਾਂ ਨੇ ਪਬਲਿਕ ਸਾਧਨਾਂ ਦੇ ਤੇ ਜਾਣਾ ਹਨਾ ਫਿਰ ਤਾਂ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ।
ਚਲੋ ਜੇ ਕਿਧਰੇ ਟਰੈਵਲ ਕਰਨਾ ਹੋਏ।
ਹੁਣ ਤੁਸੀਂ ਏਦਾਂ ਦੇਖ ਲਓ ਵਿਆਹਾਂ ਦੇ ਵਿੱਚ ਦੇਖਲੋ ਸਰਦੀਆਂ ਦੇ ਵਿੱਚ ਆਪਾਂ ਅ ਤਾਂ ਮੇਨ ਹੁੰਦਾ ਹਨਾਂ ਲੇਡੀਜ਼ ਜਾ ਕੇ ਆਪਣੇ ਮੇਕਅਪ ਕਰਵਾਣਾ ਹੁੰਦਾ ਹਨਾਂ। ਚਲੋ ਸਰਦੀਆਂ ਦੇ ਵਿੱਚ ਉਹਦੀ ਵਧੀਆ ਸਟੇਅ ਹੋ ਜਾਂਦੀ ਹੈ ਤੇ ਗਰਮੀਆਂ ਦੇ ਵਿੱਚ ਦੇਖੋ
ਬਸ ਨੀ ਹੁੰਦਾ ਹੋਰ ਗਰਮੀਆਂ 'ਚ ਤੇ ਚੋਅਹ ਚੋਹ ਕੇ ਡਿੱਗਦਾ ਸਾਰਾ ਅਸੀਂ ਪੱਖਾ ਲਭੀਏ ਵੀ ਪੱਖੇ ਅੱਗੇ ਜਾਈਏ ਤੇ ਸਾਡਾ ਹੇਅਰ ਸਟਾਈਲ ਖਰਾਬ ਹੋ ਜਾਂਦਾ ਫਿਰ ਅਸੀਂ ਉੱਥੇ ਨਹੀਂ ਜਾ ਸਕਦੇ
ਬਿਲਕੁਲ ਬਿਲ ਗ
ਇਰਿਟੇਸ਼ਨ ਹੁੰਦੀ ਹੈਵੀ ਸੂਟ ਨੀ ਅਸੀਂ ਪਾ ਸਕਦੇ।
ਤੇ ਤੁਸੀਂ ਦੇਖੋ ਜੇ ਆਪਾਂ ਹਨਾ ਗਰਮੀਆਂ ਦੇ ਵਿੱਚ ਹੁਣ ਦੇਖੋ ਫੇਸ ਤੇ ਪਸੀਨਾ ਦਾ ਆਉਂਦਾ ਹੈ ਜੇ ਆਪਾਂ ਨੂੰ ਸਾਫ਼ ਜੇ ਕਰਾਂਗੇ ਤੇ ਸਾਰਾ ਮੇਕਅਪ ਖਰਾਬ ਹੋ ਜਾਏਗਾ। ਜੇ ਨਹੀਂ ਸਾਫ਼ ਕਰਾਂਗੇ ਤਾਂ ਵੀ ਦੇਖੋ ਔਖਾ ਹਨਾ।
ਹੁਣ ਸਨਸਕ੍ਰੀਨ ਵੀ ਨਹੀਂ ਟਿਕਦੀ! ਹੁਣ ਅਸੀਂ ਕਿਧਰੇ ਗਏ ਹਾਂ ਕਿਧਰੇ ਹੁਣ ਤੇ ਅਸੀਂ ਹੁਣ ਮੇਕਪ ਕੀ ਕਰਨਾ ਦਿਨ ਦੇ ਟੈਮ ਕਿਤੇ ਮੈਰਿਜ ਜਾਓ ਤਾਂ ਕਰ ਲਿਆ ਲੇਕਿਨ ਸਨ ਸਨਸਕਰੀਨ ਲੱਗੀ ਉਹ ਵੀ ਪਸੀਨੇ ਨਾਲ ਸਾਰੀ ਬਾਹਰ ਆ ਜਾਂਦੀ ਏ। ਔਰ ਉਂਝ ਕਿਧਰੇ ਚੱਲ ਜਾਓ! ਹਾਏ ਬੰਦਾ ਕਾਲਾ ਹੀ ਹੋ ਕੇ ਆ ਜਾਂਦਾ ਇੰਨੀ ਟੈਨਿੰਗ ਹੋ ਜਾਂਦੀ ਏ।
ਕੱਲ ਅਸੀਂ ਗਏ ਸੀਗੇ ਬਾਹਰ ਤੇ ਮੈਂ ਮੰਮਾ ਨੂੰ ਕਹਿਤਾ ਸਨਕ੍ਰੀਮ ਲਗਾ ਲੋੋ। ਤੇ ਉਹ ਨੇ ਲਾਂਦੇ ਸਾਰੇ ਦੇਖਿਆ ਮੂੰਹ ਤੇ ਮਤਲਬ ਇੰਨਾ ਪਸੀਨਾ ਆ ਗਿਆ ਸਾਰੀ ਚੁੰਨੀ ਨਾਲ ਸਾਫ਼ ਕਰਤੀ ਮੈਂ ਕਿਹਾ ਸਨ
ਨਹੀਂ ਲਗਾਉਣ ਨਾਲੋਂ
ਜਿਸ ਤਰ੍ਹਾਂ ਮਰਜ਼ੀ ਹੋਏ ਨਾ ਜਿੰਨੀ ਮਰਜ਼ੀ ਵਧੀਆ ਲੈ ਲਓ ਪਸੀਨਾਂ ਹੋਰ ਆਏਗਾ ਤੁਹਾਨੂੰ।
ਹਾਂਜੀ ਹਾਂਜੀ ਮਤਲਬ ਮੇਨ ਤਾਂ ਦੇਖੋ ਇਹੀ ਆ ਹਨਾ ਵੀ ਜੇ ਆਪਾਂ ਵਿਆਹਾਂ ਸ਼ਾਦੀਆਂ ਦੀ ਗੱਲ ਕਰੀਏ ਹੁਣ ਉਹ ਤਾਂ ਦੇਖੋ ਸਰਦੀ ਦੇ ਜਿ ਇੱਕ ਦੇਖੋ ਜਿਵੇਂ ਹੁਣ ਅਸਾਂ ਵਿਆਹਾਂ ਦੇ ਵਿੱਚ ਦੇਖੋ ਸਮਾਨ ਕਿੰਨਾ ਬਚਦਾ ਖਾਣ ਪੀਣ ਵਾਲਾ ਸਮਾਨ ਉਹ ਹੁੰਦਾ ਨਾ ਰੋਟੀ ਸਬਜ਼ੀ ਦਾ ਪਕੌੜੇ ਵਗੈਰਾ ਚਲੋ ਸਰਦੀਆਂ ਦੇ ਵਿੱਚ!
ਕਰ ਸਕਦੇ ਹਾਂ ਵੇਸਟ ਚੀਜ਼ ਨੀ ਹੁੰਦੀ ਸਰਦੀਆਂ 'ਚ ਵਿਆਹ ਕਰਕੇ
ਤੇ ਆਪਾਂ ਅਗਲੇ ਦਿਨ ਵੀ ਉਹਨੂੰ ਗਰਮ ਵਗੈਰਾ ਕਰਕੇ ਖਾ ਸਕਦੇ ਹਾਂ ਤੇ ਗਰਮੀਆਂ ਦੇ ਵਿੱਚ ਤਾਂ ਦੇਖੋ ਇੱਕ ਦਿਨ ਵੀ ਨਹੀਂ ਰਹਿੰਦਾ ਹੈਗਾ ਉਹ
ਹੋਰ
ਇਹ ਹੈ ਕਪ ਬੜੇ ਵਗੈਰਾ ਦੀ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਵਿਆਹਾਂ ਦੇ ਵਿੱਚ ਕੱਪੜੇ ਪਾਉਣ ਦੀ। ਚਲੋ ਹਨਾ ਜਿਵੇਂ ਜਿਹੜੇ ਮਤਲਬ ਮੁੰਡੇ ਵਗੈਰਾ ਹੁੰਦੇ ਨੇ ਹਨਾ ਬਲੇੈਜ਼ਰ ਵਗੈਰਾ ਪਾ ਲੈਂਦੇ ਨੇ ਕੋਈ ਦਿੱਕਤ
ਹਾਂ ਅਸੀਂ ਕਿੱਥੇ ਜਾਈਏ?
ਹਾਂਜੀ- ਹਾਂਜੀ। ਤੇ ਗਰਮੀਆਂ 'ਚ ਤਾਂ ਦੇਖੋ ਬੰਦਾ ਲਹਿੰਗੇ ਵਗੈਰਾ ਵੀ ਨਹੀਂ ਪਾ ਸਕਦਾ ਹੈਗਾ।
ਹਮ ਹਰ ਇੱਕ ਮੌਸਮ ਦਾ ਹੁਣ ਪਰ ਸਰਦੀਆਂ 'ਚ ਜਿਹੜੀ ਅਸੀਂ ਪੰਜੀਰੀ ਖਾਂਦੇ ਹਾਂ ਉਹਦੇ ਮਜ਼ੇ ਹੋਰ ਨੇ ਫ਼ਿਰ।
ਬਿਲਕੁਲ ਬਿਲਕੁਲ ਹਾਂਜੀ।
ਜਿਹਨੇ ਹੁਣ ਅਸੀਂ ਉਹ ਗਰਮੀਆਂ ਨੇ ਹੁਣ ਆਈਸ ਕਰੀਮ ਖਾਣ ਦਾ ਜੋ ਮਜ਼ਾ ਆ ਰਿਹਾ।
ਇਹ ਤਾਂ ਗੱਲ ਹੈਗੀ ਪਰ ਇਹ ਗੱਲ ਆ ਨਾ ਹੁਣ ਦੇਖੋ ਸਰਦੀਆਂ ਦੇ ਵਿੱਚ ਆਪਾਂ ਤਾਕਤ ਵਾਲੀਆਂ ਚੀਜ਼ਾਂ ਖਾ ਸਕਦੇ ਹਾਂ। ਖੋਆ ਹੋ ਗਿਆ ਹਨਾ, ਪੰਜੀਰੀ ਹੋ ਗਈ, ਗਾਜਰ ਪਾਕ ਹੋ ਗਿਆ ਤੇ ਗਰਮੀਆਂ 'ਚ ਤਾਂ ਗਰਮੀਆਂ 'ਚ ਤਾਂ ਦੇਖੋ ਦੂਜੀਆਂ ਚੀਜ਼ਾਂ ਹੀ ਹੁੰਦੀਆਂ ਨੇ ਬਾਹਰ ਦੀਆਂ ਆਈਸਕ੍ਰੀਮ ਵਗੈਰਾ ਠੰਡੇ ਪੀਲੇ ਹਨਾਂ ਇਹ ਚੀਜ਼ਾਂ ਹੁੰਦੀਆਂ ਨੇ।
ਇਹ ਤੇ ਹੈ ਹੀ ਹੈ ਹਰ ਇੱਕ ਮੌਸਮ ਦਾ ਆਪਣਾ ਨੁਕਸਾਨ ਐ ਆਪਣੇ ਮਜ਼ੇ ਨੇ।
ਬਿਲਕੁਲ ਬਿਲਕੁਲ।
ਹੁਣ ਸਰਦੀਆਂ ਵਿੱਚ ਉਂਝ ਤੇ ਮਜ਼ਾ ਆਉੰਦਾ ਹੈ ਲੇਕਿਨ ਅਗਰ ਛੋਟੇ ਬੱਚੇ ਵੱਲੋਂ ਵੇਖਿਆ ਜਾਏ ਫੇਰ ਉਹਨੂੰ ਸਾਂਭਣਾ ਬਹੁਤ ਮੁਸ਼ਕਿਲ ਏ ਬੱਚੇ ਨੇ ਜਾਣਾ ਮਿੰਟ 'ਚ' ਪਾਣੀ ਚ ਹੱਥ ਪਾ ਲਏ, ਠੀਕ ਫੇਰ ਕੱਪੜੇ ਚੇਂਜ ਕਰੋ ਬੱ ਬੱਚੇ ਨੂੰ ਨਾਲ ਹੀ ਸਰਦੀ ਲੱਗ ਜਾਂਦੀ ਐ ਨਾਲ ਹੀ ਸਭ
ਤਾਂ ਇਹ ਹੁੰਦਾ ਵੀ ਸਰਦੀਆਂ ਦੇ ਵਿੱਚ ਬਿਮਾਰ ਹੋਣ ਦਾ ਖ਼ਤਰਾ ਰਹਿੰਦਾ ਹਨਾ ਵੀ ਥੋੜੀ ਠੰਢ ਲੱਗ ਗਈ। ਇੰਨੇ ਚੇ ਬੱਚੇ ਦੀ ਛਾਤੀ ਜਾਮ ਹੋ ਗਈ ਹਨਾਂ।
ਹਾਂ ਕੋਲਡ ਹੋ ਗਿਆ ਬੱਚੇ ਨੂੰ, ਬੜੇ ਪਰੇਸ਼ਾਨੀਆਂ ਨੇ।
ਤੇ ਬੱਚਿਆਂ ਨੂੰ ਇੱਕ ਦੇਖੋ ਨਮੂਨੀਆ ਵਗੈਰਾ ਨਾ ਵੀ ਕਿੰਨਾ ਹੋ ਜਾਂਦਾ ਬੱਚਿਆਂ ਨੂੰ ਮਤਲਬ ਜਿਹਨਾਂ ਨੂੰ ਜ਼ਿਆਦਾ ਸ਼ਾ ਵਗ਼ੈਰਾ ਨੂੰ ਠੰਢ ਲੱਗ ਜਾਂਦੀ ਐ ਤੇ ਮਤਲਬ ਬੱਚਿਆਂ ਨੂੰ ਹੁੰ ਦਾ ਵੀ ਹਨਾ ਆਪਾਂ ਨੂੰ ਜ਼ਿਆਦਾ ਸੇਫ ਰੱਖਣਾ ਪੈਂਦਾ ਸਰਦੀਆਂ ਦੇ ਵਿੱਚ।
ਨਿਊ ਬੋਰਨ ਬੱਚੇ ਦਾ ਤਾਂ ਜ਼ਿਆਦਾ ਮੁਸ਼ਕਿਲ ਐ ਜਿਵੇਂ ਜਿਵੇਂ ਵੱਡਾ ਹੁੰਦਾ ਨਾ ਉਹਦੀ ਇਮਿਊਨਿਟੀ ਵਧ ਜਾਂਦੀ ਐ।
ਬਿਲਕੁਲ-ਬਿਲਕੁਲ ਸੀ ਗੱਲ ਐ ਤੇ ਗਰਮੀਆਂ ਦੇ ਵਿੱਚ ਦੇਖੋ ਕੋਈ ਇਹ ਚੀਜ਼ ਦਾ ਫਾਇਦਾ ਹੈਗਾ ਹਨਾ ਵੀ ਜਿਵੇਂ ਦਿਨ ਵੱਡੇ ਹੁੰਦੇ ਨੇ ਤਾਂ ਜਿਹੜੇ ਮਤਲਬ ਕਈਆਂ ਨੂੰ ਐ ਵੀ ਹੁੰਦਾ ਕੰਮ ਕਾਰ ਹਾਂ ਕੰਮ ਨੀ ਕੀਤਾ ਸਰਦੀ ਜ
ਮਨ ਹੀ ਨੀ ਕਿੱਦਾਂ ਬੋਡੀ ਨੀ ਹਿਲਦੀ ਅਸੀਂ ਕਹਿੰਦੇ ਹਾਂ ਆਲਸ ਬਹੁਤ ਆ ਜਾਂਦਾ ਗਰਮੀਆਂ ਚ ਸਰਦੀਆਂ ਚ, ਸਰਦੀ ਚ ਅਸੀਂ ਕਹਿੰਦੇ ਹਾਂ ਬਸ ਰਜਾਈ ਮਿਲ ਜੇ ਹਨਾ ਅਸੀਂ ਬੈਠੇ ਰਹੀਏ ਫਿਰ ਐ ਮੌਜਾਂ ਦੇ ਪੇਕੇ ਹੀ ਮਿਲ ਸਕਦੀਆਂ ਨੇ
ਗੱਲ ਐ, ਨਹੀਂ ਜਿਵੇਂ ਮੰਨ ਲਓ ਹੁਣ ਜਿਹੜੇ ਕੰਮ ਕਾਰ ਤੇ ਪ੍ਰਾਈਵੇਟ ਜਾਂਦੇ ਹਨਾ ਚਲੋ ਅਹ ਪਬਲਿਕ ਸਾਧਨਾਂ ਰਾਹੀਂ ਜਾਂਦੇ ਨੇ ਤਾਂ ਸਰਦੀਆਂ ਦੇ ਵਿੱਚ ਦੇਖੋ ਉਹਨਾਂ ਨੂੰ ਛੇ ਸੱਤ ਵਜੇ ਕਿੰਨਾ ਹਨੇਰਾ ਹੋ ਜਾਂਦਾ
ਹਾਂ ਕਿੰਨੇ ਐਕਸੀਡੈਂਟ ਹੁੰਦੇ ਨੇ ਧੁੰਦ ਕਰਕੇ ਸਰਦੀਆਂ ਕਰਕੇ ਕਿੰਨੀ ਆ ਟਰੇਨਾਂ ਲੇਟ ਹੋ ਜਾਂਦੀਆਂ ਨੇ ਬਹੁਤ ਸਿਸਟਮ ਮਾੜਾ ਹੋ ਜਾਂਦਾ ਐ
ਹਾਂਜੀ ਟ੍ਰੈਫਿਕ ਦਾ ਸਾਰਾ ਸਿਸਟਮ ਹੀ ਹਿਲ ਜਾਂਦਾ ਸਰਦੀਆਂ ਦੇ ਵਿੱਚ ਤਾਂ ਦੇਖੋ ਕਿੰਨੀਆਂ ਹਨਾ ਖ਼ਬਰਾਂ ਆਂਦੀਆਂ ਨੇ ਕਿ ਧੁੰਦ ਕਰਕੇ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ ਔਰ ਨ ਮੌਤਾਂ ਹੋ ਗਈਆਂ ਹਨਾ ਇਹ ਚੀਜ਼ ਆ ਪਰ ਗਰਮੀਆਂ ਦੇ ਵਿੱਚ ਦੇਖੋ ਦਿਨ ਖੜਾ ਹੁੰਦਾ ਹਨਾ ਮਤਲਬ ਸੱਤ ਵਜ ਤੱਕ ਵੀ ਆਰਾਮ ਨਾਲ ਬੰਦਾ ਆ ਸਕਦਾ ਐਨ ਮਤਲਬ ਧੱਪ ਕੁਝੀ ਹੋਰ ਈ ਹੁੰਦੀ ਆ ਉਸ ਟਾਈਮ ਦੀ
ਹਾਂ ਬਸ ਉਹੀ ਐ ਨਾ ਹਰ ਇੱਕ ਚੀਜ਼ ਐ ੜ ਆਪਣਾ ਨਫਾ ਨੁਕਸਾਨ ਤੇ ਹਰ ਇੱਕ ਚੀਜ਼ ਲੈ ਕੇ ਅਸੀਂ ਐਕਸਪੈਕਟ ਕਰੀਏ ਹਰ ਚੀਜ਼ ਦੇ ਸਾਨੂੰ ਫਾਇਦੇ ਮਿਲਣ ਤੇ ਉਹ ਨੀ ਹੁੰਦਾ ਹੁਣ ਸਰਦੀਆਂ ਚ ਕਿੰਨੀ ਫਸਲਾਂ ਵੀ ਤੇ ਖ਼ਰਾਬ ਹੋ ਜਾਂਦੀਆਂ ਨੇ ਦੇਖਦੇ ਹੋ ਕਿੰਨੇ ਕਿਸਾਨ ਬ ਵਿਚਾਰੇ ਰੋ ਰਹੇ ਹੁੰਦੇ ਨੇ ਸਾਡੀ ਫਸਲਾਂ ਖ਼ਰਾਬ ਹੋ ਗਈਆਂ, ਓਸ ਪੈਂਦੀ ਹੈ ਜਿਹੜੀ ਹਨਾ
ਹਾਂਜੀ-ਹਾਂਜੀ
ਫੇਰ ਉਹ ਕਹਿੰਦੇ ਨੇ ਨਾ ਪਈ ਹੁਣ ਕਈਆਂ ਦੇ ਸਰਦੀਆਂ ਦੇ ਆਪਣੇ ਮਜ਼ੇ ਨੇ ਕਈ ਕਹਿੰਦੇ ਨੇ ਵਧੀਆ ਚਲੋ ਗਰਮੀਆਂ ਚੇ ਅਸੀਂ ਕਹਿੰਦੇ ਛੁੱਟੀਆਂ ਪਈਆਂ ਨੇ ਅਸੀਂ ਘੁੰਮੇ ਆਈਏ
ਹਾਂਜੀ-ਹਾਂਜੀ ਇਹ ਸਹੀ ਗੱਲ ਐ।
ਲੇਕਿਨ ਜਾਣਾ ਤਾਂ ਹੀ ਉਬਲਿਓ ਇਹ ਮੌਸਮ ਵਿੱਚੋਂ ਪੈਂਦਾ ਨਾ ਉੱਥੇ ਦੋ ਦਿਨ ਦੇ ਮਜ਼ੇ ਆਉਦੇ ਨੇ ਫਿਰ ਘਰਰ ਆ ਕੇ ਫੇਰ ਸਾਡਾ ਈ ਉਹ ਹਾਲੇ ਗਰਮੀ-ਗਰਮੀ ਇੰਨੀ
ਬਸ ਉਹੀ ਆ ਸਰਦੀਆਂ ਕਰਕੇ ਆਪਾਂ ਧੁੰਦ ਕਰਕੇ ਨੀ ਬਾਹਰ ਨਿਕਲਦੇ ਹੋ ਠੰਢ ਲੱਗ ਜਾਏਗੀ। ਗਰਮੀਆਂ ਦੇ ਵਿੱਚ ਐਂ ਹੁੰਦਾ ਵੀ ਹਨਾ ਆਪਣੇ ਤੋਂ ਇੰਨੀ ਗਰਮੀ ਬਰਦਾਸ਼ਤ ਨੀ ਹੁੰਦੀ ਹੈਗੀ ਇਹ ਚੀਜ਼ ਹੋ ਜਾਂਦੀ
ਸਾਨੂੰ ਜਾਂ ਧੂੰਦ ਲੱਗੇਗੀ ਕੁੱਛ ਤਾਂ ਲੱਗੇਗਾ ਹੀ ਲੱਗੇਗਾ ਹੁਣ ਮੌਨਸੂਨ ਹੀ ਹੁਣ ਮੌਨਸੂਨ ਆਣ ਲੱਗਿਆ ਸਾਵਣ ਆਣ ਲਗੀਆਂ ਹੁਣ ਬਰਸਾਤਾਂ
ਬਿਲਕੁਲ-ਬਿਲਕੁਲ ਹੁਣ ਦੇਖੋ ਜਿਵੇਂ ਤੇ ਗਰਮੀਆਂ ਦੇ ਦਿਨ ਦੇਖ ਲੋ ਜਿੱਦਾਂ ਬੜੇ ਹੁੰਦੇ ਨੇ ਪਰ ਉਹਦੇ ਨਾਲ-ਨਾਲ ਬੋਰਿੰਗ ਵੀ ਹੋ ਜਾਂਦੇ ਨੇ ਐਡਾ ਜ ਜਿਹੜੇ ਘਰ ਰਹਿੰਦੇ ਨੇ ਕੋਈ ਹਾਊਸ ਵਈਫ ਲਗਾ ਲੋ ਹਨਾ ਉਹਨਾਂ ਲਈ ਤਾਂ ਦੇਖੋ ਕਿੰਨੀ ਮੁਸ਼ਕਿਲ ਨਾਲ ਜ ਨਿਕਲਦਾ ਸਾਰਾ ਦਿਨ ਦੇਖੋ ਮੰਨ ਲਓ ਕੰਮ ਕਾਰ ਕਰਕੇ ਬੰਦਾ ਗਿਆਰਾਂ ਵਜੇ ਤੱਕ ਆਰਾਮ ਨਾਲ ਵਿਹਲਾ ਹੋ ਜਾਂਦਾ ਉਸ ਤੋਂ ਬਾਅਦ ਹੁਣ ਜੇ ਬੰਦਾ ਘਰ ਦੇ ਵਿੱਚ ਕਰਲਾ ਹੈ ਕਿਵੇਂ ਟਾਈਮ ਪਾਸ ਕਰੇ
ਹਾਂ ਇਹ ਤੇ ਹੈ ਹੀ ਹੈ ਨਹੀਂ ਰਹਿਣਦੇ ਤੁਸੀਂ ਘਰ ਦੇ ਕੰਮ ਬਹੁਤ ਹੁੰਦੇ ਨੇ ਸਾਰਾ ਦਿਨ ਤੁਸੀਂ ਚੌਵੀ ਘਟੇ ਰਾਤੀ ਨੀਦਰ ਨਾ ਪੂਰੇ ਕਰੋ ਨਾ ਤਾਂ ਵੀ ਨੀ ਕੰਮ ਮੁੱਕਣਦੇ ਆਣੇ
ਹਾਂਜੀ ਉਹ ਤਾਂ ਗੱਲ ਸਹੀ ਹੈ ਨਹੀਂ ਮਤਲਬ ਜਿਨਾਂ ਦੇ ਵਿੱਚ ਦੇਖੋ ਹੈ ਨਾ ਚਲੋ ਇਕੱਲੇ
ਹਾਂ ਜਿਹੜੇ ਬੰਦੇ ਦੇ ਬੱਚੇ ਵੱਡੇ ਹੋ ਗਏ ਨੇ ਆਪਣੇ ਜੋਗੇ ਹੈਗੇ ਨੇ ਉਹ ਤੇ ਫ੍ਰਰੀ ਹੋ ਸਕਦੇ ਨੇ
ਹਾਂਜੀ ਉਹ ਫ੍ਰਰੀ ਹੋ ਜਾਂਦੇ ਨੇ ਕਿਉਂਕਿ ਸਾਡੇ ਘਰ ਦੇ ਵਿੱਚ ਸੇਮ ਸਿਸਟਮ ਆ ਨਾ ਮਤਲਬ ਹੁਣ ਦੇਖੋ ਮੈਚ ਚਲੀ ਜਾਂਦੀ ਆ ਹਨਾ ਪਿੱਛੋਂ ਮੰਮਾ ਹੁੰਦੇ ਨੇ ਕ ਕੰਮ ਕਾਰ ਇੰਨਾ ਹੁੰਦਾ ਨੀ ਹੈ ਉਹ
ਹਾਂ ਬਸ ਉਹ ਤੁਸੀਂ ਵੱਡੇ ਹੋ ਗਏ ਨਾਲੇ ਹੁਣ ਜਿਹੜੇ ਬੱਚਿਆਂ ਵਾਲੇ ਨਾ ਫੈਮਿਲੀ ਉਹਥੇ ਬਹੁਤ ਮੁਸ਼ਕਿਲ ਹੈ। ਹੁਣ ਦੇਖੋ ਹੁਣ ਛੁੱ ਛੁੱਟੀਆਂ ਨੇ ਅਸੀਂ ਕਹਿੰਦੇ ਗਰਮੀ ਦੀ ਛੁੱਟੀਆਂ ਨੇ ਸਕੂਲ ਵਾਲੇ ਇੰਨਾ-ਇੰਨਾ ਕੰਮ ਦਿੰਦੇ ਨੇ
ਬਿਲਕੁਲ ਬਿਲਕੁਲ।
ਅਸਾਈਨਮੈਂਟ ਇੰਨੇ ਸਾਰੇ ਦੇ ਦਿੰਦੇ ਨੇ ਨਿੱਕੇ ਨਿੱਕੇ ਬੱਚੇ ਨੇ ਜਿਹਨਾਂ ਨੂੰ ਹੋ ਜਾਂ ਲੀਖਣਾ ਵੀ ਨੀ ਆਉਂਦਾ ਉਹਨਾਂ ਨੂੰ ਵੀ ਇੰਨਾਂਨਾ ਕੰਮ ਦਿੱਤਾ ਜਿਹੜੇ ਪਤਾ ਹੀ ਨਹੀਂ ਕੁਛ ਜਿਹੜੇ ਬੱਚਿਆਂ ਨੂੰ ਕੀ ਕਰਨਾ ਹੈ ਕੀ ਨਹੀਂ ਕਰਨਾ।
ਬ ਠੀਕ ਨੇ ਹਫ਼ਤੇ ਦੀਆਂ ਹੁੰਦੀਆਂ ਨੇ ਹਨਾ ਇੰਨਾ ਕੰਮ ਕਾਰ ਵੀ ਨੀ ਹੁੰਦਾ ਬੱਚਿਆਂ ਨੂੰ ਦਿੱਤਾ ਹੋਇਆ।
ਫੇਰ ਇਹ ਹੁੰਦਾ ਹੈ ਕਿ ਬੱਚੇ ਜਦੋਂ ਸਕੂਲ ਜਾਂਦੇ ਨੇ ਨਾਲ ਹੀ ਇਗਜ਼ਾਮ ਸ਼ੁਰੂ ਕਰ ਦਿੰਦੇ ਨੇ ਹੈ। ਠੀਕ ਨਾ ਇਹਨਾਂ ਨੇ ਕਿਸੇ ਪਾਸੋਂ ਸਾਹ ਨੀ ਲੈਣ ਦੇਣਾ।
ਸਹੀ ਗੱਲ ਹੈ ਜੀ ਚਲੋ ਮੌਸਮ ਦਾ ਦੇਖੋ ਦੋਨੋ ਹੀ ਵਧੀਆ ਵਦੀਆ ਨੇ ਹਨਾ ਦੋਨ ਮਤਲਬ ਦੇਖੋ ਹਾਂਜੀ। ਤੇਖੋ ਦੋਨੇ ਮੌਸਮ ਹੋਣੇ ਜ਼ਰੂਰੀ ਨੇ ਕੁਦਰਤ ਦੇ ਵਿੱਚ ਬੈਲੈਂਸ ਜਿਹੜਾ ਸਹੀ ਰਹਿੰਦਾ ਹਨਾ ਹੁਣ ਜਿਹੜੀਆਂ ਫਸਲਾਂ ਵਗੈਰਾ ਹੁੰਦੀਆਂ ਨੇ ਹਨਾ। ਉਹਨਾਂ ਲਈ ਦੇਖੋ ਗਰਮੀ ਵੀ ਓਨੀ ਹੈ ਜ਼ਰੂਰੀ ਹੈ ਸਰਦੀ ਵੀ।
ਹਾਂ ਉਹਨ। ਗਰਮੀਆਂ ਚ ਸਬਜ਼ੀਆਂ ਆਉਂਦੀਆਂ ਨੇ ਸਰਦੀਆਂ ਚ ਤੇ ਮਜ਼ੇ ਹੀ ਅਲੱਗ ਨੇ ਸ ਸਬਜ਼ੀਆਂ ਆਉਂਦੀਆਂ ਨੇ ਇੱਕ ਤੋਂ ਇੱਕ ਟੇਸਟੀ।
ਬਿਲਕੁਲ ਬਿਲਕੁਲ। ਹਾਂਜੀ ਹਾਂਜੀ ਸਹੀ ਗੱਲ ਹੈ ਹਾਂਜੀ ਹਾਂਜੀ।
ਤੇ ਗਰਮੀਆਂ ਚ ਤੇ ਕੀ ਹੋਇਓ ਦੋ ਚਾਰ ਤੋਰੀਆਂ ਤੇ ਹੋਰ ਕੀ ਘੀਆ ਬੁਕਾਰ ਜਿਹੀ ਸਬਜ਼ੀਆਂ ਆਉਂਦੀਆਂ ਨੇ ਮਜ਼ਾ ਵੀ ਨਹੀਂ ਆਉਂਦਾ ਬੰਦਾ। ਜਾਂਦਾ ਕੀ ਬਣਾਈਏ ਕੀ ਰਹਿ
ਬਿਲੁ ਸਹੀ ਗੱਲ ਹੈ ਜੀ ਤੁਹਾਡੀ ਚਲੋ ਠੀਕ ਹੈ ਜੀ। ਧੰਨਵਾਦ ਜੀ ਤੁਹਾਡਾ ਓਕੇ ਸਤਿ ਸ਼੍ਰੀ ਅਕਾਲ।